ਹੈਲੋ?
ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੈਲੋ?
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਜੀ?
ਹੈਲੋ।
ਹਾਂਜੀ ਹਾਂਜੀ ਮੈਂ ਕਿਹਾ ਕਿਵੇ ਕੀ ਹਾਲ ਚਾਲ ਹੈ।
ਵਧੀਆ ਮੈਡਮ ਤੁਸੀਂ ਦੱਸੋ ਹੋਰ ਕੀ ਕਰਦੇ ਸੀ।
ਵਧੀਆ ਜੀ ਵਧੀਆ ਬਸ ਕੁਛ ਨੀ ਫਰੀ ਸੀਗੇ ਆਰਾਮ ਕਰ ਰਹੇ ਸੀ। ਸੀਗੇ ਬੈਠੇ ਹਾਂਜੀ ਹਾਂਜੀ।
ਹਾਂਜੀ ਹਾਂ ਹੁਣ ਤਾਂ ਗਰਮੀਆਂ ਚ ਤੁਹਾਨੂੰ ਪਤਾ ਹੀ ਹੈ ਬਸ ਨਾ ਬਾਹਰ ਨਿਕਲਿਆ ਜਾਵੇ। ਅੰਦਰ ਹੀ ਗਰਮੀ ਬਹੁਤ ਰਹਿੰਦੀ ਅੰਦਰ ਬੈਠੇ ਰਹਿੰਦੇ ਆ।
ਹਾਂਜੀ ਹਾਂਜੀ ਪਹਿਲਾਂ ਤਾਂ ਚਲੋ ਮੌਸਮ ਠੀਕ ਹੋਵੇ ਅਗਲਾ ਕਿਸੇ ਕੋਲ ਖੜ ਜਾਂਦਾ ਬਾਹਰ ਨਿਕਲ ਕੇ ਹਨਾ।
ਹਾਂਜੀ ਹਾਂ ਜਿਵੇਂ ਹੁਣ ਤੁਸੀਂ ਦੇਖੋ ਦੇਖੋ ਅੱਜ ਕੱਲ੍ਹ ਲੋਕ ਏਸੀ ਲਾ ਲਾ ਅੰਦਰ ਬੈਠੇ ਰਹਿੰਦੇ ਨੇ। ਕਿੰਨਾ ਨੁਕਸਾਨ ਪਹੁੰਚਾਉਂਦੇ ਨੇ ਦੇਖੋ ਆਪਾਂ ਨੂੰ ਏ ਸੀ
ਬਿਲਕੁਲ ਬਿਲਕੁਲ।
ਜਿਹਦੇੇ ਕੋਲ ਸ਼ਾਮ ਨੂੰ ਆਪਾਂ ਜੇ ਏ ਸੀ ਲਾਕੇ ਪੈ ਜਾਏ ਸਵੇਰੇ ਆਪਣਾ ਸਰੀਰ ਜੁੜ ਜਾਂਦਾ ਦੇਖ ਉਠਿਆ ਨੀ ਆਂਦਾ। ਕਿੰਨਾ ਔਖਾ ਧੱਕੇ ਨਾਲ ਆਪਾਂ ਉੱਠਦੇ ਹਾਂ ਦੇਖੋ ਸਰੀਰ ਤੋਂ-‍-
ਹਾਂਜੀ ਇਹ ਤਾਂ ਗੱਲ ਸਹੀ ਹੈ, ਨਾਲੇ ਹੁਣ ਦੇਖੋ ਜਦੋਂ ਆਪਾਂ ਏਸੀ ਲਾ ਕੇ ਪੈਨੇ ਆ ਨਾ ਆਪਾਂ ਨੂੰ ਪਸੀਨਾ ਨਹੀਂ ਆਉਂਦਾ ਹੈਗਾ।
ਹਾਂਜੀ ਹਾਂ ਦੇਖੋ ਬਿਲਕੁਲ ਵੀ ਨਹੀਂ ਆਉਂਦਾ। ਜੇ ਪਸੀਨਾ ਅਉਗਾ ਤਾਂ ਆਪਣਾ ਮੈਟਾਬੋਲਿਜ਼ਮ ਵੀ ਸਹੀ ਰਹੇਗਾ।
ਬਿਲਕੁਲ ਬਿਲਕੁਲ।
ਹਾਂਜੀ ਹ ਜੇ ਆਪਾਂ ਦੇਖੀਏ ਵੀ ਪੁਰਾਣੇ ਸਮਿਆਂ' ਚ ਦੇਖੋ ਪੱਖੀਆਂ ਹੁੰਦੀਆਂ ਸੀਗੀਆਂ। ਪਹਿਲਾਂ ਤਾਂ ਦੇਖੋ ਦਰੱਖਤ ਦੀ ਹਵਾ ਚੱਲਦੀ ਸੀ, ਥੱਲੇ ਛਾਂ 'ਚ ਬੈਠਿਆ ਜਾਂਦਾ ਸੀ। ਕਿੰਨੀ ਸੋਹਣੀ ਹਵਾ ਚੱਲਦੀ ਸੀ। ਆਕਸੀਜਨ ਕਿੰਨੀ ਵਧੀਆ ਮਿਲਦੀ ਸੀ ਦੇਖੋ।
ਬਿਲਕੁਲ-ਬਿਲਕਲ।
ਫਿਰ ਪੱਖੀਆਂ ਆ ਗਈਆਂ। ਦੇਖੋ, ਪੱਖੀਆਂ ਬਣਾਈਆਂ ਗੀਆ ਫਿਰ ਉਹ ਚੱਲ ਜਾਣ ਉਨੇ ਫਿਰ ਆਪਣੇ ਫੈਨ ਆ ਗਏ ਜਿਹੜੇ ਉੱਪਰ ਛੱਤ ਵਾਲੇ ਹੁੰਦੇ ਗੇ।
ਹਾਂਜੀ, ਉਸ ਤੋਂ ਬਾਅਦ ਦੂਜੇ ਪੱਖੇ ਆ ਗਏ।
ਕੂਲਰ ਦੇਖੋ, ਕਿੰਨੀ ਵਧੀਆ ਚੀਜ਼ ਆ ਦੇਖੋ।
ਹਾਂਜੀ ਕੂਲਰ ਚਲੋ ਫਿਰ ਵੀ ਵਧੀਆ ਹਨਾ, ਵੀ ਸਹੀ ਆ।
ਨੀ ਹਵਾ ਆਉਂਦੀ ਹੈ ਦੇਖੋ ਕਿੰਨਾ ਵਧੀਆ।
ਹਾਂਜੀ
ਅੱਜ ਕੱਲ ਦੇਖਲੋ ਏਸੀ ਆ ਗਏ, ਫੇਰ ਦੇਖਲੋ ਹੁਣ ਅੰਡਰਗਰਾਊਂਡ ਏ ਸੀ ਆ ਗਏ ਦੇਖੋ ਵਾਲਸ ਦੇ ਵਿੱਚ ਅਟੈਚ ਹੀ ਹੁੰਦੇ ਨੇ ਬਿਲ-
ਹਾਂਜੀ ਹਾਜੀ, ਜਿਵੇ ਪੈਲਸ ਵਗੈਰਾ ਹੋ ਗੇ ਯਾ ਰੈਸਟੋਰੈਂਟ ਨੇ।
ਕਿੰਨਾ ਪੰਜਾਬ ਆਪਣਾ ਟੈਕਨੋ -ਲੈਜੀਕਲ ਦੇਖਲੋ ਕਿੰਨੀ ਆ ਗਈ ਦੇਖੋ, ਹਾਂਜੀ ਆ ਜੇ ਆਪਾਂ ਦੇਖੋ ਵਾਸ਼ਿੰਗ ਮਸ਼ੀਨ ਦੀ ਗੱਲ ਕਰੀਏ। ਤੇ ਸਿਰਫ ਉਹਦੇ ਵਿੱਚ ਆਪਣੇ ਕੱਪੜੇ ਪਾਉਣੇ ਨੇ ਜਿਹੜੀ ਫੂਲੀ ਮਸ਼ੀਨ ਹੁੰਦੀ ਆ।
ਹਾਂਜੀ ਹਾਂਜੀ ਉਹ ਤਾਂ ਆਪੇ ਕਰ ਆਪੇ ਸਾਰਾ ਧੋ- ਧਵਾ ਕੇ ਆਪੇ ਕੱਢ ਜਾਂਦੀ ਐ।
ਬੋਕਸ ਜਹੇ ਚ ਪਾਇਆ ਹੁੰਦਾ ਆਪਾ ਨੇ ਬਸ ਉਹਦੇ ਵਿੱਚ ਕੱਪੜੇ ਗੇਰਨੇ ਨੇ ਅੱਧੇ ਘੰਟੇ ਵਿੱਚ ਆਪਾਂ ਨੂੰ ਸੁਕਾ ਕੇ ਵੀ ਰੈਡੀ ਮਿਲਣਗੇ ਕੱਪੜੇ ਬਸ ਤਾਰ ਤੇ ਹੀ ਪਾਉਣੇ ਨੇ ਦੇਖੋ। ਅੱਜ ਕੱਲ ਕਿੰਨੀ ਦੇਖੋ ਪੰਜਾਬ ਟੈਕਨੋਲੋਜੀਆਂ ਲਿਆ ਰਿਹਾ। ਖੋ, ਦੇਖੋ ਜੇ ਹੁਣ ਭਾਂਡੇ ਮਾਂਜਣ ਵਾਲੀ ਦੇਖਲਓ ਇੱਕ ਬੋਕਸ ਜਿਹਾ ਹੁੰਦਾ ਉਹਦੇ ਵਿੱਚ ਭਾਂਡੇ ਧਰ ਦਿਉ ਅੰਦਰ ਨੂੰ ਵਾੜ ਦੋ ਉਹ ਬਾਹਰ ਧੋ ਕੇ ਨਿਕਲ ਕੇ ਆਉਂਦੇ ਨੇ।
ਹਾਂਜੀ ਹਾਂਜੀ ਏਸੀਆਂ ਨੇ ਤਾਂ ਦੇਖੋ ਜਮਾ ਕੰਮ ਖ਼ਰਾਬ ਕਰਤਾ ਹਨਾ। ਵੀ ਮਤਲਬ ਦੇਖੋ ਜਿਹੜਾ ਬੰਦਾ ਏਸੀ ਚ ਰਹਿਣ ਲੱਗ ਗਿਆ ਉਹੋ
ਹਾਂਜੀ ਆ, ਉਹ ਦੇਖੋ ਜੇ ਮੰਨ ਲਓ ਹੁਣ ਜਿਹੜਾ ਰਿਸ਼ਤੇਦਾਰੀ ਚ ਜਾਂਦਾ ਜਾ ਓ ਉੱਥੇ ਏ ਸੀ ਨਹੀਂ ਹੈਗਾ ਜਾਂ ਆਪਾਂ ਕਿਤੇ ਹੋਰ ਜਗ੍ਹਾ ਤੇ ਆਉਨੇ ਆ ਫੇਰ ਆਪਾਂ ਰਹਿ ਸਕਦੇ ਆ ਏ ਸ ਏਸੀ ਦੇ ਬੀਨਾ ਦੇਖੋ, ਫੇਰ ਦੇਖੋ ਹਾਂਜੀ ਹਾਂ। ਸਹੀ ਗੱਲ ਆ ਹਾਂਜੀ ਹਾਂ। ਵੈਸੇ ਐਨੀ ਏਸੀ ਦੀ ਆਦਤ ਪਾਉਣੀ ਨੀ ਚਾਹੀਦੀ ਆਪਾਂ ਨੂੰ।
ਹਾਂਜੀ ਹਾਂਜੀ ਹੁਣ ਇਹਦੇ ਨਾਲ ਦੇਖੋ ਆਪਣੇ ਸਰੀਰ ਨੂੰ ਕਿੰਨੀਆਂ ਬਿਮਾਰੀਆਂ ਲੱਗਦੀਆਂ ਨੇ ਜਦੋਂ ਆਪਾਂ ਨੂੰ ਪਸੀਨਾ ਨਹੀਂ ਆਦਾ ਤਾਂ, ਉਹ ਮਤਲਬ ਆਪਣੇ ਹੱਡ ਪੈਰ ਜੁੜਦੇ ਨੇ ਹਨਾ।
ਜਿਵੇਂ ਹੁਣ ਅੱਜ ਕੱਲ੍ਹ ਦੇਖੀਏ ਆਪਾਂ ਲੋਕ ਇੰਨੇ ਕੁ ਜ਼ਿਆਦਾ ਸੋਹਲ ਹੋ ਰਹੇ ਨੇ ਮਿਹਨਤ ਨੀ ਕਰਦੇ ਦੇਖੋ। ਰੋਟੀ ਬਣਾਉਣ ਵਾਲੀਆਂ ਮਸ਼ੀਨਾਂ ਤੱਕ ਵੀ ਆ ਗਈਆਂ ਨੇ ਦੇਖੋ।
ਹਾਂਜੀ ਹਾਂਜੀ।
ਹਾਂਜੀ ਹਾਂਜੀ, ਦੇਖੋ ਰੋਟੀ ਬਣੀ ਬਣਾਈ ਦੇਖੋ ਆਟਾ ਪਾ ਦਿਉ ਉਹਦੇ ਵਿੱਚ ਗੋਲ- ਗੋਲ ਬਣ ਕੇ ਆਉਂਦੀਆਂ ਨੇ ਥੱਲੇ ਰੱੜ ਜਾਂਦੀਆਂ ਨੇ ਦੇਖੋ। ਕਿੰਨੀ ਵਧੀਆ, ਮਸ਼ੀਨਾਂ ਆ ਗਈਆਂ ਨੇ ਦੇਖੋ। ਇਹਨਾਂ ਦਾ ਦੇਖੋ ਫਾਇਦਾ ਵੀ ਆ, ਜਿਹੜੇ ਕੰਮ ਕਰਦੇ ਨੇ ਹੋਰ, ਉਹਨਾਂ ਲਈ ਫਾਇਦਾ ਵੀ ਆ ਜਿਹੜੇ ਦੇਖੋ ਘਰ ਵਿੱਚ ਲੇਡੀਜ਼ ਫ੍ਰਰੀ ਹੁੰਦੀਆਂ ਦੇਖੋ, ਉਹ ਵੀ ਐਵੇਂ ਮਸ਼ੀਨਾਂ ਲਿਆ ਕੇ ਕੰਮ ਕਰਾ ਰਹੇ ਨੇ, ਉਹ ਵਿਹਲੇ ਰਹਿੰਦੇ ਨੇ ਦੇਖੋ ਕਿੰਨਾ ਆਪਣੇ ਸਰੀਰ ਲਈ ਇਹ ਸੋਹਲ ਪੁਣਾ, ਦੇਖੋ। ਆਪਾਂ ਦੇਖੋ ਬੈਠੇ ਰਹਿੰਦੇ ਹਾਂ, ਜੇ ਆਪਾਂ ਕੋਈ ਕੰਮ ਕਰਾਂਗੇ ਆਪਣੇ ਹੱਡ ਪੈਰ 'ਚ ਚੱਲਦੇ ਰਹਿਣਗੇ, ਆਪਾਂ ਨੂੰ ਕੋਈ ਰੋਗ ਨੀ ਲੱਗੂਗਾ, ਦੇਖੋ। ਹਾਂਜੀ, ਆ ਦੇਖੋ ਕਿੰਨੇ ਵਦੀਆ ਆਪਾਂ ਫੇਰ ਸ਼ਰੀਰ ਨੂੰ, ਓ ਰੱਖਾਂਗੇ ਚਾਲੂ ਟਿਵਜ਼ਨ ਐ, ਜਦੋਂ ਆਪਾਂ ਕੰਮ ਕਰਦੇ ਹਾਂ।
ਹੁਨ ਤਾ ਦੇਖੋ ਹਰ ਏਕ ਚੀਜ਼ ਲਈ ਮਸ਼ੀਨਾਂ ਆ ਗਿਆਂ, ਦੇਖੋ ਵਿਦੇਸ਼ਾਂ 'ਚ ਤਾ ਦੇਖੋ, ਖਾਣਾ ਖਮਾਣ ਵਾਲੇ ਵੀ ਰੋਬੋਟ ਆਗੇ ਹਨਾ, ਓ ਚਮਚਾ ਆਪਣੇ ਆਪ ਪਰਨਗੇ ਸਬਜ਼ੀ ਦਾ ਹਨਾ, ਆਪਨੇ ਆਪ ਮੂੰਹ 'ਚ ਪਾ ਦੇਂਦੇ ਨੇ
ਖੋ ਹੁਣ ਆਓ, ਓਡਰ ਲੇਓਣ ਵਾਸਤੇ ਰੋਬਟ ਆਗੇ
ਹਾਂਜੀ, ਹਾਂਜੀ।
ਆੱਜ-ਕਾੱਲ ਦੇਖ ਲੋ ਹੁਨ ਤੋਅਡੇ ਦੇਖੇਆ ਹੋਉ, ਜੇ ਹੋਟਲ ਵਗੈਰਾ ਦੇ ਵਿੱਚ ਆਪਾਂ ਗੇ, ਰੈਸਟੋਰੈਂਟ ਵਗੈਰਾ 'ਚ ਓਹ ਚਾੱਲ ਪੀ ਟਰੇਨ, ਓਦੇ ਪਿੱਛੇ -ਪਿੱਛੇ ਖਾਣਾ ਧਰੇਆ ਹੁੰਦਾ, ਦੇਖੋ ਉੱਥੋਂ ਚਾੱਕ ਕੇ, ਫੇਰ ਆਪਾਂ ਪਾਕੇ ਖਾਂਨੇ ਹੁੰਨੇ ਹਾਂ ਦੇਖੋ
ਬਿਲਕੁਲ ਬਿਲਕੁਲ, ਹਾਂਜੀ ਹਾਂ।
ਦੇਖੋ ਦਮਾਗ ਦੇਖ ਲਓ, ਲੋਕਾਂ ਦਾ ਕਿੰਨਾ ਕਾ ਜਾਦਾ ਚੇ ਤੇਜ਼ ਚੱਲ ਰੇਹਾਂ, ਕਿੰਨੀਆਂ ਟੈਕਨੋਲੋਜੀ ਆਲੀਆਂ, ਚੀਜ਼ਾਂ ਆ ਗਈਆਂ ਨੇ ਹਾਂਜੀ, ਹਾਂ ਦੇਖੋ ਕਿੰਨੀਆਂ ਕੁ ਜਾਦਾ ਚੀਜ਼ਾਂ ਨੇ, ਹੁਣ ਜੇ ਆਪਾਂ ਗੱਲ ਕਰੀਏ, ਮਸ਼ੀਨਾਂ ਦੀ ਕਰ ਲਓ ਚਲੋ ਸਿੰਜਗ ਵਾਲੀਆਂ ਮਸ਼ੀਨਾਂ, ਪਹਿਲਾਂ ਅੱਗੇ ਸੂਈ ਨਾਲ ਕੀਤੀ ਜਾਂਦੀ ਸੀ, ਸੂਈ ਤਾਗੇ ਨਾਲ।
ਹਾਂਜੀ।
ਫੇਰ, ਹੱਥ ਵਾਲੀ ਮਸ਼ੀਨ ਆਗੀ ਦੇਖੋ ਫੇਰ ਅਮਰੇਲਾ ਆਗੀ, ਹੁਨ ਉ ਵਾਈਟ ਜੀ ਆਗੀ ਜੈਕ ਵਾਲੀ, ਹਾਂਜੀ ਏ ਵੇਖੋ ਕਿੰਨਾ ਕਾ ਜਿਆਦੇ ਦੇਖੋ, ਅੱਗੇ ਅੱਗੇ ਵੱਧਦਾ ਹੀ ਜਾਂਦਾ ਪ੍ਰੋਸੈਸਿੰਗ 'ਚ ਹਰ ਇੱਕ ਚੀਜ਼, ਵੱਧਦੀ ਹੀ ਵੱਧਦੀ ਜਾਂਦੀ ਆ
ਦੇਖੋ ਜਿਣੜੀਆਂ ਮਸ਼ੀਨਾਂ ਨੇ ਜਾਂ ਰੋਬੋਟ ਨੇ ਹਨਾਂ, ਜੇ ਤਾਂ ਮੰਨ ਲਓ ਬੰਦੇ ਕੋਲ ਟਾਈਮ ਨੀ, ਜਾਂ ਬੰਦਾ ਬਿਮਾਰ ਆ ਓਹਨਾਂ ਲਈ ਤਾਂ ਦੇਖੋ ਵਧੀਆ ਨੇ ਹਨਾਂ, ਜਿਵੇਂ ਹੁਨ ਖਾਨਾ ਖਾਉਣ ਵਾਲੀ ਆ ਕੋਈ ਮਰੀਜ਼ ਬੰਦਾ ਤਾ ਉਹਦੇ ਲਈ ਉਹ ਵਧੀਆ ਹਨਾ, ਵੀ ਮਤਲਬ ਦੂ ਜੇ ਬੰਦੇ ਤੋਂ ਕਸ਼ਟ ਨਹੀਂ ਹੋ ਰਿਹਾ ਹੈਗਾ, ਪਰ ਜੇ ਮਤਲਬ ਹੁਨ ਦੇਖੋ
ਜੇਹੜੇ ਹਾਂਜੀ, ਚੰਗੇ ਭਲੇ ਨੇ ਹੁਨ ਜਾਣ ਕਿ ਦੇਖੋ ਆੱਜ-ਕਾੱਲ ਜੇ ਆਪਾਂ ਦੇਖੀਏ, ਪੰਜਾਬ ਆਪਣਾ ਇੰਨਾ ਕੋ ਜਾਦਾ ਸੋਹਲ ਹੋ ਗਿਆ ਕਿ ਜੇ ਬੰਦੇ ਦਾ, ਬੈੱਡ ਤੇ ਪਿਆ ਪਾਨੀ ਜਾ ਪੀਣ ਜਾ ਜੀ ਕਰਦਾ, ਤਾਂ ਉਹ ਉੱਠ ਕੇ ਪੀਣ ਵੀ ਨਹੀਂ ਜਾਊਗਾ, ਇਮਾਨ ਮਾਰਕੇ ਜੂਗਾ, ਦੇਖ ਲੋ
ਬਿਲਕੁਲ, ਬਿਲਕੁਲ।
ਹਾਂਜੀ ਹਾਂ ਦੇਖੋ, ਏ ਗੱਲ ਜੇ ਅੱਗੇ ਆਪਾਂ, ਪਿਛਲੇ ਸਮਿਆਂ 'ਚ ਦੇਖਿਆ ਆੱਜ-ਕਾੱਲ ਦੇਖ ਲਓ, ਆਪਣੇ ਲਈ ਗੈਸ ਸਿਲੰਡਰ ਆਗੇ ਦੇਖੋ।
ਹਾਂਜੀ।
ਠੀਕ ਹੈ, ਆਪਾਂ ਗੈਸ ਅੰਦਰ ਰਸੋਈ 'ਚ ਆਪਾਂ ਖੜ੍ਹ ਕੇ ਰੋਟੀ, ਪਾਣੀ ਬਨਾ ਲੈਂਨੇ ਹਾਂ ਅੱਗੇ ਕੀ ਹੁੰਦਾ ਸੀ, ਦੇਖੋ
ਚੁੱਲੇ ਹੁੰਦੇ ਸੀਗੇ ਬਿਲਕੁਲ, ਬਿਲਕੁਲ।
ਕਾੱਲ ਕੋਈ ਚੁੱਲ੍ਹਾ ਬਾਲੂਗਾ, ਦੇਖੋ
ਚੁੱਲਿਆਂ ਲਈ ਵੀ, ਡਬਲ ਮਿਨਤ ਕਰਨੀ ਪੈਂਦੀ ਸੀ। ਪਹਿਲਾਂ ਪਾਥੀਆਂ ਪੱਥਣੀਆਂ ਉਹਨਾਂ ਨੂੰ
ਫੇ ਪੱਥਣੀਆਂ, ਫੇਰ ਲੱਕੜਾਂ ਲੇਆਣਿਆਂ ਫੇਰ ਬੀ ਚ ਲਗਾਕੇ ਅੱਗ ਮਚੋਔਣੀ ਦੇਖੋ। ਕਿੰਨੇ ਕਿਨੇ ਕ ਕੰਮ ਨੇ ਦੇਖੋ।
ਦੇਖੋ ਧੂੰਏਂ ਮੂਰੇ ਬੈਨਾ ਵੀ ਹ
ਦੇਖੋ ਜੇ ਆਪਾਂ ਆੱਜ-ਕਾੱਲ ਦੇਖੀਏ ਤਾਂ, ਕਿਸੇ ਤੋਂ ਗੈਸ ਤੇ ਵੀ ਨੀ ਰੋਟੀ ਪੱਕ ਰਹੀ।
ਬਿਲਕੁਲ-ਬਿਲਕੁਲ। ਹੁਣ ਤਾਂ ਔਹ ਦੂਜੇ ਇੰਡਕਸ਼ਨ ਜੇ ਆ ਗਏ ਹਨਾਂ ਔਨਾਂ ਤੇ ਵੀ ਬਸ ਜਿਵ ਜਿਵੇਂ ਸੌਖਾ ਹੋਯਾ ਪਯਾ ਗੈਸ ਸਾਫ਼ ਕਰਨ ਦੀ ਵੀ ਲੋੜ ਨੀ ਬਸ ਸਿੰਦਾ ਰੋਟੀ, ਪਾਣੀ ਬਣਾਯਾ।
ਹਾਂਜੀ ਹਾਂ, ਸ ਈ ਗੱਲ ਐ। ਹਾਂਜੀ, ਜੇ ਦੇਖਿਯੇ ਆਪਾਂ ਅੱਗੇ ਦੇਖੋ ਧੂੰਏ ਨਾਲ ਹੋਰ ਜੇੜਾ ਯਾਦਾ ਚੁੱਲੇ ਦਾ ਧੂੰਆਂ ਹੁੰਦਾ ਸੀ ਦੇਖੋ ਔਦੇ ਨਾਲ ਕਿੰਨੀਆਂ ਬਿਮਾਰੀਆਂ ਫੈਲਦੀਆਂ ਸੀ, ਔਰਤਾਂ ਨੂੰ ਆੱਜ-ਕਾੱਲ ਦੇਖੋ। ਚਿਮਣੀਆਂ ਆ ਗਈਆਂ ਨੇ ਦੇਖੋ ਉੱਪਰੇ ਧੂੰਆਂ ਕੋਈ ਧੂੰਆਂ ਆਂਦਾ ਵੀ ਨੀ ਨਾਲੇ ਏਨਾਂ ਉਪ ਪਰੇ ਬਸ ਜਦੀ ਔਬਜ਼ੋਰਬ ਖਿੱਚ ਲੈਂਦਾ ਔ
ਹਾਂਜੀ -ਹਾਂਜੀ ਨਾਲੇ ਹੁਣ ਤਾਂ ਅੱਜ -ਕੱਲ ਔਨਾ ਦੇ ਵਿੱਚ ਰਸੋਨੀਆਂ ਦੇ ਵਿੱਚ ਔ ਵੀ ਲੱਗੇ ਹੋਂਦੇ ਨੇ ਜੇੜੇ ਫੈਨ ਜੇ ਹੁੰਦ
ਹਾਂਜੀ ਹਾਂ ਅਡਜਸਟ ਫੈਨ ਹਾਂਜੀ ਹਾਂ ਔਹ ਦੇਖ ਲੋ- ਜਦੀ ਬਾਰ ਕੱਢੀ ਜਾਂਦੇ ਨਾਲ ਦੀ ਨਾਲ ਹੀ ਧੂੰਆਂ ਦੇਖੋ ਕਿੰਨੇ ਫਿਸ ਅ ਫੈਸਿਲਿਟੀ ਫੈਸਿਲਿਟੀਜ਼ ਹੈ ਗੀ ਆ ਦੇਖੋ ਅਪਣੇ ਪੰਜਾਬ 'ਚ
ਬਿਲਕੁਲ- ਬਿਲਕੁਲ ਸ ਈ ਗੱਲ ਐ ਜੀ ਹੁਣ ਤਾਂ ਮਤਲਬ ਏਹੀ ਹੈ ਕਿ ਇਨਸਾਨ ਨੂੰ ਕੋਈ ਵੀ ਖੇਚਲ ਕਰਨ ਦੀ ਲੋੜ ਈ ਨੀ ਹੈਗੀ ਹਨਾ ਸਾਰਾ ਕੰਮ ਤਾਂ ਮਸ਼ੀਨਾਂ ਨੇ ਸਾਂਭ ਲਿਆ।
ਹਾਂਜੀ ਹਾਂ, ਹੁਣ ਦੇਖੋ ਜੇ ਆਪਾਂ ਮੋਲ ਵਗੈਰਾ ਚ ਚੱਲ ਜੇ ਆਪਾਂ ਗਏ ਹਾਂ ਕਈ ਵਾਰ ਇੰਨੀ ਵਾਰ ਜੇ ਔਥੇ ਗਏ ਆ ਅਹ ਮਸਾਜਰ ਦੇਖ ਲੋ ਬੋਡੀ ਮਸਾਜਰ ਦੇਖ ਲੋ।
ਹਾਂਜੀ।
ਹਾਂਜੀ ਆ ਦੇਖੋ ਕਿੰਨਾ ਵਧੀਆ ਔ ਚ ਆਰਾਮ ਔਂਦਾਂ ਦੇਖ ਲੌ ਲੋਕ ਲੋਕ ਏਨੇ ਕੁ ਜਾਦਾ ਸੋਹਲ ਹੋਏ ਪਏ ਨੇ ਕਿ ਔ ਅਪਣੇ ਬੋਡੀ ਮਸਾਜ ਵੀ ਨੀ ਕਰ ਸਕਦੇ ਨਾ ਔਹ ਤੇ ਸਾਰਾ ਦਿਨ ਨਾ ਬੈਠ ਸਕਦੇ ਦੇਖੋ
ਦੇਖੋ ਲਿਫਟਾਂ ਲੱਗ ਗਿਯਾਂ ਹਰ ਇ ਕ ਈ ਜਗ੍ਹਾ ਤੇ ਲੋਕ ਘਰਾਂ ਚ ਵੀ ਲਿਫਟਾਂ ਲਗਾਨ ਲੱਗ ਗੇ ਦੋ ਪੌੜੀਆਂ ਵੀ ਚੜ੍ਹਨੀਯਾਂ ਔਨਾ ਨੂੰ ਅਪਅ
ਹਾਂਜੀ ਆਪ ਪੌੜੀਆਂ ਚੜ੍ਹਨਿਯਾਂ ਦੇਖੋ ਕਿੰਨੀਆਂ ਔਖੀਆਂ ਲੱਗਦੇ ਨੇ ਹੁਣ ਲਿਫਟਾਂ ਘਰਾਂ 'ਚ ਵੀ ਲੱਗ ਗੇ ਦੇਖੋ ਮੈਮ
ਹਾਂਜੀ -ਹਾਂਜੀ ਮਤਲਬ ਲੋਕ ਸਾ ਨੂੰ ਵੀ ਸਾਰਾ ਕੁਛ ਬਣਿਆ ਬਣਾਇਆ ਮਿਲ ਜੇ ਹਨਾ ਕੁਛ ਕਰਨ ਦੀ ਲੋੜ ਨਾ ਪਵੇ ਬਸ ਏਹੀ ਕੁੱਛ ਪਾਲਦੇ ਨੇ ਹੁਣ ਤਾਂ ਸਾਰੇ ਮਤਲਬ ਸਾਰੇ ਲੋਕ ਦੇਖੋ ਮਸ਼ੀਨਾਂ ਦੇ ਉੱਪਰ ਈ ਨਿਰਭਰ ਕਰਦੇ ਨੇ ਖੇਤੀ ਦੇ ਦੇਖੋ, ਖੇਤੀ ਪੈਲਾਂ ਸਾਰੇ ਕਣਕ -ਕੁੁਣਕ ਜੀਰੀ ਜੋ ਵੀ ਵੱਢਣੀ ਹੈ ਨਾ ਹੱਥਾਂ ਨਾਲ ਹੁੰਦੀ ਸੀਗੀ ਹੁਣ ਦੇ ਕੋਲ ਵੀ ਮਸ਼ੀਨਾਂ ਆਈਯਾਂ। ਕੰਬੈਨਾਂ ਨਾਲ ਦੇਖੋ ਇੱਕ ਦਿਨ ਦੇ ਵਿੱਚ ਵੱਡੀ ਜਾਂਦੀ ਐ
ਹਾਂਜੀ, ਹੁਣ ਜੇ ਅਪਾਂ ਗੱਲ ਕਰੀਯੇ ਤਾਂ ਝੋਨਾ ਲਾਉਣ ਵਾਲੀ ਵੀ ਦੇਖੋ ਮਸ਼ੀਨਾਂ ਆ ਗਈਆਂ ਬੀ ਚ ਗਢ -ਗਢ ਕੇ ਦੇਖੋ ਵੀ ਅੱਗੇ ਦੇਖ ਲਏ ਤੇ ਤੁ ਖਿਆਂ ਨਾਲ ਦੇਖਲੋ ਕਿੰਨਾ ਮੱਥਾ ਮਾਰ -ਮਾਰ ਅਗਲਾ ਧੁੱਪੇ ਏਹੋ ਖੇਤ ਬਹੋਂਦੇ ਸੀਗੇ ਆਪਦਾ ਦੇ ਖਲੋ ਹੁਣ ਅੱਜ -ਕੱਲ੍ਹ ਦੇਖਲੋ ਟਰੈਕਟਰ ਆ ਗੇ ਨੇ, ਮਸ਼ੀਨਾਂ ਇੰਨੀਆਂ ਆ ਗਈਆਂ ਦੇਖੋ। ਕਰਰਪਾਨਾ ਆ ਗਿਯਾ।
ਹਾਂਜੀ ਹਾਂ,
ਬੀ ਦਿਨੋ- ਦਿਨ ਅਪਣਾ ਪੰਜਾਬ ਤਰੱਕੀਆਂ ਚ ਜਾ ਰਿਯਾ। ਪਰ ਜੇ ਇੱਕ ਪਾਸੇ ਦੇਖੀਏ ਤਾਂ ਡੈੱਥ ਰੇਟ ਵੀ ਬਹੁਤ ਜ਼ਿਆਦਾ ਵੱਧਦੀ ਹੀ ਜਾ ਰਹੀ ਹੈ। ਕਿਉਂਕਿ
ਲੋਕ ਮਤਲਬ ਕੰਮ ਕਰਦੇ ਨ੍ਹੀਂ ਸੋਹਲ ਹੋਈ ਜਾਂਦੇ ਨੇ ਬਿਮਾਰੀਆਂ ਲੱਗੀ ਜਾਂਦੀਆਂ ਮੌਤ ਦਾ ਇਹਦੇ ਨਾਲ ਵਧ
ਸਹੀ ਗੱਲ ਹੈ ਹਾਂਜੀ ਹਾਂ ਦੇਖੋ ਕਿੰਨੀ ਮੌਤ ਹੁੰਦੀਆਂ ਦੇਖੋ ਇੱਕ ਦਿਨ ਚ ਦਸ ਤੋਂ ਘੱਟ ਤਾਂ ਬਦ ਹੀ ਬਹੁਤ ਜਾਆਣੇ ਮਰਦੇ ਨੇ। ਕਿੰਨੀ ਦੁਨੀਆਂ ਵਿੱਚੋਂ ਦੇਖੋ। ਹਾਂਜੀ ਹਾਂ ਰੋਜ਼ ਹੀ ਰੋਜ਼ ਦੇਖਲੋ ਹਾਂਜੀ ਹਾਂ ਜੇ ਆਪਾਂ ਦੇਖੋ ਕਿਤੇ ਜਾ ਰਹੇ ਹੁੰਦੇ ਹਾਂ ਐਂਬੂਲੈਂਸ ਦੇਖੋ ਕਿੰਨੀ ਤੇਜ ਰਿਕਾ ਆਪਾਂ ਨੂੰ ਰਾਸਤੇ ਚ ਤੀਨ-ਚਾਰ ਤਾਂ ਮਿਲਣਗੀਆਂ ਹੀ ਮਿਲਣਗੀਆਂ।
ਹਾਂਜੀ-ਹਾਂਜੀ
ਹਾਂਜੀ ਆਹ ਦੇਖੋ। ਕਿੰਨੇ ਲੋਕ ਬਿਮਾਰ ਵੀ ਫਿਰ ਤਾਂ ਹੀ ਹੁੰਦੇ ਨੇ ਬਿਮਾਰੀਆਂ ਇੱਥੋਂ ਹੀ ਲੱਗਦੀਆਂ ਨੇ।
ਸਹੀ ਗੱਲ ਹੈ ਜੀ।
ਹਾਂਜੀ ਹਾਂ
ਕਿਉਂਕਿ ਜੇ ਬੰਦਾ ਤੁਰਦਾ ਫਿਰਦਾ ਰਹੇ ਖ਼ੁਦ ਕੰਮ
ਹਾਂਜੀ ਹਾਂ ਤਾਂ ਸੈਟ ਰਹੁਗਾ ਜਿਵੇਂ ਹੁਣ ਦਸ ਡਾਕਟਰਾਂ ਨੂੰ ਸ਼ੂਗਰ ਹੈ ਇਨਸਾਨ ਦੇਖੋ ਆਹ ਸਵੇਰੇ ਸ਼ੈਰ ਕਰਨੀ ਕਿੰਨੀ ਵਧੀਆ ਦੇਖੋ ਸ਼ਾਮ ਨੂੰ ਸੈਰ ਕਰਨੀ ਵੀ ਬਹੁਤ ਵਧੀਆ ਨੋਰਮਲ ਬੰਦ ਦਿਆਂ ਨੂੰ ਵੀ ਬਹੁਤ ਸ਼ੈਰ ਕਰਨੀ ਤਾਂ ਬਹੁਤ ਜ਼ਿਆਦਾ ਚੰਗੀ ਹੈ।
ਬਿਲਕੁਲ-ਬਿਲਕੁਲ
ਹਾਂਜੀ ਹਾਂ ਦੇਖ ਲਓ ਆਪਣੀ ਸਿਹਤ ਲਈ ਕਿੰਨਾ ਕੁਛ ਵਧੀਆ ਚੀਜ਼ਾਂ ਨੇ ਪਰ ਲੋਕ ਫੇਰ ਵੀ ਗੰਦਮੰਦ ਖਾ ਕੇ ਆਪਣੇ ਸਰੀਰ ਨੂੰ ਬੇਕਾਰ ਕਰ ਰਹਿੰਦੋ।
ਹਾਂਜੀ-ਹਾਂਜੀ ਇਹ ਤਾਂ ਗੱਲ ਸਹੀ ਹੈ ਮਤਲਬ ਲੋਕ ਇਹ ਨੀ ਨਾ ਸੋਚ ਦੇ ਵੀ ਜੇ ਆਪਾਂ ਮਸ਼ੀਨਾਂ ਦੀ ਵਰਤੋਂ ਕਰ ਰਹੇ ਹਾਂ ਤਾਂ ਉਹਦਾ ਦੁਰਪਭਾਵ ਵੀ ਹੈਗਾ ਜੇ ਆਪਣਾ ਕੰਮ ਸੌਖਾ ਹੋ ਰਿਹਾ
ਤੇ ਆਪਣਾ ਸਰੀਰ ਉਹ ਕਰੀਏ।
ਹਾਂਜੀ-ਹਾਂਜੀ ਮਤਲਬ ਇਹ ਹੈਗਾ ਮਸ਼ੀਨ ਜਿਨਾਂ ਨਾਲ ਕੰਮ ਸੌਖਾ ਜ਼ਰੂਰ ਹੋ ਰਿਹਾ ਪਰ ਉਹਦੇ ਦੁਰਪਭਾਵ ਜਿਆਦਾ ਨੇ।
ਹਾਂਜੀ ਹਾਂ
ਚਲੋ ਠੀਕ ਹੈ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਓਕੇ ਜੀ ਸਤਿ ਸ਼੍ਰੀ ਅਕਾਲ ਜੀ।